ਹੈਲੋ, ਹਾਂਜੀ, ਸਾਸਰੀ ਕਾਲ
ਹਾਂਜੀ, ਸਾਸਰੀ ਕਾਲ ਜੀ ਕੀ ਹਾਲ-ਚਾਲ ਨੇ?
ਠੀਕ ਏ ਵਧੀਆ
ਹੋਰ, ਕਿੱਦਾਂ ਫੋਨ ਕੀਤਾ, ਕੀ ਕਰ ਰੇ ਓ?
ਬਸ, ਹੁਣੇ ਬਜ਼ਾਰੋਂ ਆਇਆ ਸੀ, ਬੜੀ ਧੁੱਪ ਸੀ, ਬੜੀ ਗਰਮੀ ਸੀ
ਅੱਛਾ। ਬਸ, ਗਰਮੀ ਤੇ ਇੱਧਰ ਵੀ ਬੜੀ ਪੈ ਰੀ ਐ, ਮੈਂ ਵੀ ਹੁਨੇ ਰੋਟੀ ਬਣਾ ਕੇ ਆਈ ਆ ਅੰਦਰ ਤੇ ਪਸੀਨੇ-ਪਸੀਨ ਹੋਗੇ ਸੀ ਤੇ ਹੁਨੇ, ਆ ਕੇ ਏਸੀ ਚਲਾਇਆ ਏ, ਹੁਨ ਬੈਠੀ ਆ ਆਰਾਮ ਨਾਲ
ਹਾਂ, ਬਾਰ ਬਹੁਤ ਗਰਮੀ ਏ, ਫੋਟੀ ਥ੍ਰੀ ਡਿਗਰੀ ਟੈਂਪਰੇਚਰ ਏ, ਬਾਹਰ ਨਿਕਇਆ ਨੀ ਜਾਂਦਾ ਸ
ਹਾਂ, ਓ ਤੇ ਹੈ, ਨਿਕਲਿਆ ਨੀ ਜਾਂਦਾ ਤੇ ਓ, ਅਸੀਂ ਵੀ ਬਾਹਰ ਜਾਈਏ ਨਾ, ਮੂ-ਮਾ ਬਨ ਕੇ, ਗਲਬਜ਼ ਪਾ ਕੇ ਫੇਰ ਜਾਂਨੇ ਆ ਕਿਉਂਕਿ, ਓਧਰ ਦੀ ਹੀਟਿੰਗ ਸਿੱਧਾਂ ਮੂੰਹ ਤੇ ਪੈਂਦੀ ਨਾ ਤੇ ਹੱਥਾਂ ਤੇ ਪੈਂਦੀ ਏ, ਤੇ ਹੱਥ ਐਵੇਂ ਸ ਹਾਂ, ਤੇ ਹੱਥ ਵੀ ਐਵੇਂ ਹੋ ਗਏ ਨੇ ਇਕਦਮ ਕਾਲੇ, ਕੁੱਛ ਪੁੱਛੋ ਨਾ ਬਸ, ਐ ਏ ਨਾ, ਥੋੜਾ ਐਂਨਵਾਇਰਮੈਂਟ ਹਾਂ, ਐ ਏਸੀਆਂ ਕਰਕੇ ਐਂਨਵਾਇਰਮੈਂਟ ਖ਼ਰਾਬ ਹੋਏ ਦੇ ਨਾ, ਏਸੀ ਵੀ ਗਰਮ ਹਵਾ ਛੋੜਦਾ ਬਾਹਰ ਬਾਹਰ ਦਾ ਇਨਵਾਇਰਮੈਂਟ ਤਾ ਗਰਮ ਏ, ਅੱਜ-ਕੱਲ ਗੱਡੀਆਂ 'ਚ ਏਸੀ ਲੱਗ ਗਏ ਨੇ
ਹਾਂ, ਇਨਵਾਇਰਮੈਂਟ ਗਰਮ ਏ ਕਿਉਂਕਿ, ਅਹ ਪੇੜ, ਪੌਦੇ ਲੱਗ ਨੀ ਰ‌ਏ ਤੇ ਹਵਾ ਠੰਡੀ ਆ ਨੀ ਰਹੀ, ਇੰਡਸਟਰੀਜ ਬਣਨੀ ਜਾ ਰਹੀ ਕੇ ਅਹ, ਬਿਲਡਿੰਗਸ ਬਨਦੀ ਜਾ ਰਹੀ
ਹਾਂ, ਬਿਲਕੁਲ ਸਹੀ ਗੱਲ ਐ ਪੇੜ, ਪੌਦੇ ਕੱਟ ਕੇ ਏਥੇ ਬਿਲਡਿੰਗਸ ਬਨਾ ਰੇ ਨੇ, ਇੰਡਸਟਰੀ ਬਣਾ ਰੇ ਨੇ ਤੇ ਹੁਣ ਪੇੜ, ਪੌਦਿਆਂ ਦੀ ਜ਼ਾਦਾ ਜ਼ਰੂਰਤ ਏ, ਸਾਨੂੰ ਵੀ ਥੋੜਾ ਤ੍ਹ‌ਾਨੂੰ ਵੀ ਕਰਨਾ ਚਾਈਦਾ, ਆਪਣੇ ਘਰਾਂ ਚ ਲਗਾ ਲੈਣੇ ਚਾਈਦੇ ਨੇ ਛੋਟੇ-ਛੋਟੇ ਪੌਦੇ ਪਲਾਂਟਸ ਸਾਨੂੰ ਆਪਣੇ ਘਰਾਂ 'ਚ ਲਗਾ ਲੈਨੇ ਚਾਈਦੇ ਐ, ਸਾਡੇ ਘਰ 'ਚ ਛੋਟ ਟੇ ਬੱਚੇ ਰੈਂਦੇ ਨੇ, ਥੋੜ੍ਹੀ ਅੱਛਾ ਇਨਵਾਇਰਮੈਂਟ ਘਰ 'ਚ ਵੀ ਬਨਿਆ ਰਵੇ ਤੇ ਮੈਂ ਵੀ ਸੋਚ ਰੀ ਸੀ, ਗਾਡਨਿੰਗ ਦਾ ਮੈਂ ਕਿਆ ਕਰਾਂਗੀ ਘਰ ਅਸੀਂ ਦੂਸਰਾ ਲਿੱਤਾ ਐ ਨਾ, ਉੱਧਰ ਕਾਫ਼ੀ ਖੁੱਲੀ ਜਗ੍ਹਾ ਏ, ਉੱਧਰ ਮੈਂ ਸੋਚ ਰੀ ਆ ਲਗਾਵਾਂਗੀ
ਹਾਂ, ਛੋਟੇ -ਛੋਟੇ, ਪੇੜ-ਪੌਧੇ, ਗਮਲੇ ਤੇ ਲਾਉਣੇ ਹੀ ਚਾਈਦੇ ਆ
ਹੂ, ਉਧਰ ਕੀ ਆ, ਹਾਂਜੀ, ਹਾਂਜੀ ਪ-ਪਸ਼ੂ, ਹਾਂਜੀ, ਪਕਸ਼ੀਆਂ ਵਾਸਤੇ, ਤਾਂ ਕਿਉਂਕਿ ਗਰਮੀ ਬਹੁਤ ਐ ਉਨਾਂ ਨੂੰ ਵੀ ਪਾਣੀ ਦੀ ਜ਼ਰੂਰਤ ਹੁੰਦੀ ਹੈ
ਹਾਂ, ਬੀ ਓ ਪੀ ਸਕਣਗੇ ਪਾਨੀ
ਬਸ ਓ, ਐਵੇੈਂ ਈ ਐ ਅਸੀਂ ਵੀ ਸਾ, ਸ ਸਾਡੇ ਲਈ ਵੀ ਲੋਕੀ ਬਾਹਰ ਜਾਂਦੇ ਆ ਲੋਕਾ ਨੇ ਛਬੀਲ ਲਾਈ ਦੀ ਹੁੰਦੀ ਏ, ਕਿਸੇ ਨੇ ਲੱਸੀ ਬਣਾ ਕੇ ਲਾਈ ਦੀ ਹੁੰਦੀ ਏ ਸੇਵਾ ਈ ਹੋਗੀ, ਇਕ ਕਿਸਮ ਦੀ
ਹਾਂ
ਹੂ
ਕਰਦੇ ਈ ਨੇ ਲੋਕ
ਹਾਂ ਸਹੀ ਗੱਲ ਹੈ ਹੋਰ ਸੁਣਾਓ ਕੀ ਹਾਲ ਚਾਲ ਹੈ
ਬਸ ਠੀਕ ਐ
ਹੋਰ ਕਦੋਂ ਚੱਕਰ ਲਗਾ ਰਹੇ ਹੋ
ਆਵਾਂਗਾ ਅਗਲੇ ਹਫ਼ਤੇ ਆਵਾਂਗਾ
ਅੱਛਾ ਬਸ ਮੈਂ ਵੀ ਸੋਚਿਆ ਸੀ ਜਾਵਾਂਗੀ ਪਰ ਗਰਮੀ ਕਰਕੇ ਨਿਕਲ ਹੀ ਨਹੀਂ ਪਾ ਰਹੀ ਹੈ ਬੱਚਿਆਂ ਦੀ ਛੁੱਟੀਆਂ ਵੀ ਖਤਮ ਹੋ ਗਈਆਂ ਨੇ ਤੇ ਗਰਮੀ ਬਹੁਤ ਫੇਰ ਬੱਚਿਆਂ ਨੂੰ ਲੈ ਕੇ ਬਾਹਰ ਜਾਣਾ ਫੇਰ ਅੰਦਰ ਏ ਸੀ ਚ ਆਓ ਇਨੇ ਚ ਜੇਦਾ ਅਹ ਤਬੀਅਤ ਖ਼ਰਾਬ ਹੋ ਜਾਂਦੀ ਹੈ
ਹੂ ਤੇ ਬੱਚਿਆਂ ਨੂੰ ਗਰਮੀ ਚ ਕੁਛ ਠੰਡਾ ਵਗੈਰਾ ਦਓ ਨਾ ਤਾਂ ਕਿ ਬਾਹਰ ਜਾਓ ਤੇ ਉਹ ਟੈੈਂਪਰੇਚਰ ਸਹੀ ਰਹੇ
ਲੂ ਨਾ ਲੱਗੇ ਮੈਂ ਉਹੀ ਦੇੰਦੀ ਤੇ ਆ
ਕੁਛ ਨਾ ਕੁਛ ਲੂ ਨੂੰ ਬਚਾਅ ਕਰਨ ਵਾਸਤੇ ਕੁਛ ਤੇ ਹੋਣਾ ਚਾਹੀਦਾ ਨਾ
ਹਾਂ ਤੇ ਜਿਵੇਂ ਗੋਣਤੀਰਾ ਪਿਓ ਲੈਂਨੀ ਆਂ ਕਦੀ ਨਿੰਬੂ ਪਾਣੀ ਬਣਾ ਲੈਂਨੀ ਆਂ ਕਦੀ ਠੰਡੀ ਲੱਸੀ ਬਣਾ ਲੈਂਦੀ ਆ
ਘਰ ਘਰੋਂ ਨਿਕਲਣ ਤੋਂ ਪਹਿਲੇ ਪੀ ਕੇ ਜਾਓ ਜਾਂ ਬੋਤਲ ਚ ਭਰ ਕੇ ਜਾਓ ਗੋਨ ਕਤੀਰਾ ਯਾ ਲੱਸੀ
ਪਰ ਇਹ ਨਾ ਅਸੀਂ ਜ਼ਿਆਦਾ ਨਿਕਲਦੇ ਹੀ ਨਹੀਂ ਹਾਂ ਬਾਹਰ ਬੱਚਿਆਂ ਨੂੰ ਲੈ ਕੇ ਜਾਦੋ ਜਾਣਾ ਹੋਏ ਰਾਤੀ ਜਾਾਨਦੇ ਆ ਰਾਤੀ ਵੀ ਥੋੜ੍ਹਾ ਇਨਵਾਇਰਮੈਂਟ ਠੀਕ ਹੁੰਦਾ ਹੈਏ ਧੁੱਪ ਨੀ ਹੁੰਦੀ ਤੇ ਬੱਚਿਆਂ ਨੂੰ ਲੈ ਕੇ ਰਾਤੀ ਜਾਂਦੀ ਹਾਂ ਵੈਸੇ ਅਸੀਂ ਨ ਚਲਦੇ ਹੀ ਨੀ ਆ ਕਿਉਂਕਿ ਫੇਰ ਕੀ ਬੱਚੇ ਆਉਂਦੇ ਨਾਲ ਕਹਿੰਦੇ ਏ ਸੀ ਚਲਾਓ ਧੁੱਪ ਚ ਆਓ ਨਾਲ ਹੀ ਏਸੀ ਚ ਬੈ ਜਾਓ ਤਾਂ ਵੀ ਤਬੀਅਤ ਖਰਾਬ ਹੋ ਜਾਂਦੀ ਹੈ ਨਾ
ਨਾ ਇੱਕੋ ਦਮ ਨਹੀਂ ਚਲਾਈ ਦਾ ਏਸੀ ਤੇ
ਹਾਂ ਦੇ ਬੱਚੇ ਤੇ ਕਹਿੰਦੇ ਹੁਣ ਬੱਚਿਆਂ ਦੀ ਗੱਲ ਨਾ ਸੁਣੋ ਤੇ ਫਿਰ ਰੋਣ ਲੱਗ ਜਾਂਦੇ ਨੇ
ਪੰਜ ਮਿੰਟ ਤੇ ਪਾਣੀ ਪੂਣੀ ਪੀਣਾ ਚਾਹੀਦਾ ਪਹਿਲੇ ਬੈਠ ਕੇ ਫੇਰ ਉਸ ਤੋਂ ਬਾਅਦ ਏ ਸੀ ਤੇ ਚਲਾ ਔ ਤਾਂ ਕਿ ਬੋਡੀ ਦਾ ਟੈਂਪਰੇਚਰ ਪਹਿਲੇ ਸਹੀ ਹੋ ਜਾਏ ਫੇਰ ਉਸ ਉਸ ਤੋਂ ਬਾਅਦ ਇੱਕੋ ਦਮ ਠੰਡਾ ਨਾ ਹੋਏ ਨਾ
ਅੱਛਾ
ਹਾਂ
ਕਰਾਂਗੇ ਹੁਣ ਬਸ ਹੁਣ ਥੋੜ੍ਹੇ ਦਿਨਾਂ ਤੋਂ ਸਕੂਲ ਸ਼ੁਰੂ ਹੋ ਜਾਂਦੇ ਨੇ ਸਕੂਲ ਵੀ ਐਵੇਂ ਦੀ ਚੀਜ਼ ਦੇ ਕੇ ਭੇਜਣੀ ਪਏਗੀ ਕਿ ਹੈ ਵੀ ਨਾ ਹੋਵੇ। ਔਰ ਬੱਚੇ ਕੋ ਖਾਧੀ ਜਾਏ ਗਰਮੀ 'ਚ ਨਾ ਕਿ ਬੱਚੇ ਰੋਟੀ ਵੀ ਨੀ ਖਾਂਦੇ ਰੋਟੀ ਟੀ ਵੀ ਨਹੀ ਖਾਧੀ ਜਾਂਦੀ ਬੱਚਿਆਂ ਕੋ ਗਰਮੀ ਜ਼ਿਆਦਾ ਹੁੰਦੀ ਹੈ ਤੇ ਤੇ ਹਾਂ ਬਸ ਇਹ ਗਰਮੀ ਦਾ ਕਾਰਨ ਏ ਈਏ ਨਾ ਗੱਡੀਆਂ 'ਚ ਏਸੀ ਘਰਾਂ 'ਚ ਏਸੀ ਜੇੜੀ ਏਸੀ ਦੀ ਗਰਮ ਹਵਾ ਕਪੈਸ਼ਰ ਬਾਰ ਸੁ ਟਦਾ ਉਹਦੇ ਕਰਕੇ ਟੈਂਪਰੇਚਰ ਜਾਦਾ ਗਰਮ ਹੋ ਰਿਆ।
ਹਾਂ-ਹਾਂ ਓ ਤੇ ਹੈ।
ਹੂੰ ਦੁਕਾਨਾਂ ਤੇ ਚਲੇ ਜਾਓ ਉੱਥੇ ਏਸੀ ਮੋਲਾਂ 'ਚ ਚਲੇ ਜਾਓ ਉੱਥੇ ਏਸੀ ਤੇ ਓ ਏਸ ਏਸੀ ਤੇ ਠੰਡਾ ਕਰ ਰਿਆ ਪਰ ਬ ਅੰਦਰ ਦਾ ਤੇ ਠੰਡਾ ਕਰ ਰਿਆ ਬਾਰ ਦਾ ਇਨਵਾਇਰਮੈਂਟ ਖਰਾਬ ਕਰਦਾ ਏ।
ਉਹੀ ਨਾ ਬਈ ਇੰਡਸਟਰੀਆਂ ਬਣ ਰਈਆਂ ਨੇ ਪੇੜ ਪੌਦੇ ਕੱਟੀ ਜਾ ਰਹੇ ਨੇ ਤੇ ਪੇੜ ਪੌਦੇ ਕੱਟ ਰਏ ਨੇ ਲ ਲੱਗ ਨਹੀਂ ਰਏ। ਤੇ ਤਾਂ ਕਰਕੇ ਉਹ ਸਰਕਲ ਨੀ ਸਈ ਕੰਮ ਪਾ ਰਿਆ
ਹਾਂਜੀ
ਤੇ ਓ ਸਾਨੂੰ ਪੇੜ ਪੌਦੇ ਵੀ ਲਗਾਉਣੇ ਜ਼ਰੂਰੀ ਨੇ। ਤਾਂਕਿ ਆਣ ਵਾਲੇ ਟਾਈਮ 'ਚ ਕਿਸੇ ਨੂੰ ਗਰਮੀ ਇੰਨੀ ਜਾਦਾ ਗਰਮੀ ਨਾ ਵੱਧ ਸਕੇ।
ਗਰਮੀ ਤੇ ਦੇਖੋ ਵੱਧਦੀ ਪਈ ਹੈ ਆਏ ਸਾਲ ਗਰਮੀ ਵੱਧਦੀ ਹੈ ਹਰ ਸਾਲ ਗਰਮੀ ਵੱਧਦੀ ਹੈ।
ਕਿਉਂਕਿ ਓ ਹਰ ਸਾਲ ਵੱਧਣ ਦਾ ਕਾਰਨ ਇਹੀ ਹੈ ਨਾ ਕਿ ਇੰਡਸਟਰੀਆਂ ਬਣਦੀਆਂ ਨੇ ਏਅਰ ਕੰਡੀਸ਼ਨਰ ਲੱਗ ਰਏ ਨੇ।
ਹਾਂਜੀ ਇਹ ਤੇ ਸਾਨੂੰ ਸਮਝਣਾ ਚਾਹੀਦਾ ਹੈ ਅੱਜ ਕੱਲ ਦੀ ਜਨਰੇਸ਼ਨ ਨੂੰ ਸਮਝ ਚਾਹੀਦਾ ਥੋੜਾ ਖੁੱਲੀ ਹਵਾ ਤਾਜ਼ੀ ਹਵਾ 'ਚ ਬੋ ਪੇੜ ਪੌਦੇ ਲਗਾਓ ਉਹਨਾਂ ਦੀ ਸੇਵਾ ਕਰੋ ਪੇੜ ਪੌਦੇ ਦੀ ਸੇਵਾ
ਹਾਂ ਪੇੜ ਪੌਦੇੇ ਦੀ ਲਗਾਣੇ ਹੀ ਚਾਹੀਦੇ ਆ।
ਹਾਂ ਬਸ ਹੁਣ ਐਵੇਂ ਹੀ ਐ। ਸਭ ਜਗ੍ਹਾ ਕੁਛ ਹੁਣ ਸਾਡੇ ਕੋਲ ਵੀ ਕੀ ਕਰੀਏ ਸਾਡੇ ਕੋਲ ਵੀ ਬਰਦਾਸ਼ਤ ਨਈ ਹੁੰਦੀ ਨਾ ਬਾਰੋਂ ਆਂਣੇ ਹਾਂ ਫਟਾਫਟ ਏਸੀ ਚਲਾ ਲੋੋ। ਗਰਮੀ ਏਸੀ ਤੇ ਲਾ ਲੋ ਐਵੇਂ ਹੁੰਦਾ।
ਸਈ ਏ।
ਹਾਂ ਬਸ ਆਦਤਾਂ ਜੋ ਪੈ ਗਈਆਂ ਏਸੀ ਦੀਆਂ ਗਰਮੀ 'ਚ ਰਿਆ ਹੀ ਨਈ ਜਾਂਦਾ।
ਹੂੰ
ਹੂੰ ਹੋਰ
ਹਾਂ ਹੋਰ ਬਾਕੀ ਆ ਕਿ ਹੁਣ ਬਾਕੀ ਕੋਟਨ ਕਲੋਥ ਹੀ ਪਾਣੇ ਚਾਹੀਦੇ ਆ ਗਰਮੀ 'ਚ
ਹਾਂ ਉਹੀ ਓ ਬੱਚੇ ਤੇ ਉਹੀ ਪਾਂਦੇ ਨੇ ਚੁੱਬਣ ਵਾਲਾ ਕੱਪੜਾ ਦੇ ਕੇ ਹੀ ਨਈ ਸਿਖਾਉਂਦੇ ਪਾਣੀ ਤੇ ਬੜੀ ਦੂਰ ਦੀ ਗੱਲ ਏ, ਤੇ ਓਨਾਂ ਨੂੰ ਤੇ ਕੋਟਨ ਈ ਚਾਈਦਾ, ਪਹਿਲੇ ਤੇ ਬੱਚੇ ਹੱਥ ਲਾ ਕੇ ਦੇਖਦੇ ਨੇ। ਕੱਪੜਾ ਸਹੀ ਐ, ਪਾਨ ਲੈ ਕੇ ਫੇਰ ਹੀ ਲੈਂਦੇ ਨੇ, ਅੱਜ ਕੱਲ ਦੇ ਬੱਚਿਆਂ ਨੂੰ ਵੀ ਇੰਨੀ ਸਮਝ ਪੈ ਗਈ ਐ ਓ ਕੋਟਨ ਈ ਪਾਂਦੇ ਨੇ।
ਹਾਂ, ਕੋਟਨ ਕਲੋਥ ਹੀ ਪਾਓ ਗਰਮੀ ਚ
ਹਾਂ, ਹੋਰ ਤੁਸੀਂ ਵੀ ਧਿਆਨ ਰੱਖੋ, ਬਾਰ ਜਾਂਦੇ ਓ, ਬਾਈਕ ਲੈ ਕੇ ਤੇ ਜੇੜਾ ਮੂੰਹ ਕਵਰ ਕਰਕੇ ਜਾਇਆ ਕਰੋ, ਠੰਡਾ ਪਾਨੀ
ਨਾਲ, ਰੱਖੇਆ ਕਰੋ। ਹੋਰ, ਬਾਕੀ ਬਾਰੋਂ ਦੀ ਰੋਹ, ਵਗੈਰਾ ਠੰਡਾ ਲੈ ਲਿਆ ਕਰੋ।
ਹਾਂ, ਠੰਡਾ ਪਾਨੀ ਨਾਲ ਈ ਰੱਖਦਾ
ਹਾਂ
ਹਾਂ, ਹੋਰ
ਹਮ, ਬਸ ਸਈ
ਹੋਰ ਤੁਸੀਂ ਸੁਣਾਓ, ਸਬ ਠੀਕ- ਠਾਕ ਏ ਉੱਧਰ ਤੁਆਡੇ ਘਰ?
ਹਾਂਜੀ।
ਹਾਂ, ਅੱਛਾ। ਹੋਰ, ਉੱਧਰ ਦਾ ਟੈਂਪਰੇਚਰ ਕਿਵੇਂ ਆ, ਤੁਆਡੇ ਵਾਲੇ ਪਾਸੇ ਦਾ?
ਉੱਧਰ ਟੈਂਪਰੇਚਰ ਸੀ ਐ, ਜਾਦਾ ਉੱਧਰ ਜਾਦਾ ਗਰਮੀ ਨੀ ਐ। ਪਰ ਹਾਂ, ਹੁਣ ਅੱਜ- ਕੱਲ੍ਹ ਬੋਤ ਜਾਦਾ ਗਰਮੀ ਹੈ ਵੇ, ਏਥੇ।
ਅੱਛਾ, ਤੇ ਹਮ, ਚਲੋ ਹੋਰ ਵਦੀਆ। ਹੋਰ?
ਹਾਂ, ਬਸ ਸਈ ਐ ਉੱਥੇ ਟੈਂਪਰੇਚਰ ਵਗੈਰਾ, ਤੁਸੀਂ ਆਓ ਚੱਕਰ ਲਗਾਓ।
ਹਾਂ, ਸੋਚੇਆ ਤੇ ਵੇ ਆਣ ਦਾ, ਆਵਾਂਗੇ।
ਹਮ, ਸਮ, ਸਮਰ ਚ। ਤੇ ਆਣਾ ਹੀ ਚਾਹੀਦਾ ਨਾ, ਨਾਲੇ ਠੰਡਾ ਤਰਬੂਜ਼ ਵਗੈਰਾ ਖਾ ਲਓ।
ਹਾਂ, ਓ ਸਬ ਤੇ ਖਾਂਦੇ ਈ ਹਾਂ ਅਸੀਂ। ਦੇਖਾਂਗੀ ਹੁਨ ਬੱਚੇਆਂ ਨੂੰ ਜਦੋਂ ਛੁੱਟੀਆਂ ਪੈਣਗੀਆਂ ਨਾ, ਫੇਰ ਹੀ ਆਵਾਂਗੀ।
ਅ ਗਰਮੀ 'ਚ ਨਿਕਲੇਆ ਨੀ ਗੇਆ। ਤੇ, ਹੁਣ ਅਗਲੀ ਛੁੱਟੀਆਂ ਪੈਣੀਆਂ ਨਾ ਫੇਰ ਈ ਆਵਾਂਗੀ।
ਹਾਂ, ਕੋਈ ਨੀ।
ਹਾਂ, ਦੀਵਾਲੀ ਕੋਲ ਸੋਚੇਆ ਸੀ ਆਣ ਦਾ, ਪਰ ਦੇਖਦੇ ਆਂ ਹੁਣ ਕੀ ਬਨਦਾ। ਕਿਉਂਕਿ ਅਸ ਅਸੀਂ, ਇੱਕ ਮਕਾਨ ਬਨਾ ਰਏ ਆ ਨਾ, ਉਦੇ ਤੇ ਬੜਾ ਆਣਾ ਜਾਣਾ ਲੱਗੇਆ ਰੈੰਦਾ।
ਫੇਰ ਮੇਰੀ ਨਨਾਨ ਵੀ ਆਈ ਦੀ ਬੱਚੇਆਂ ਨੂੰ ਲੈ ਕੇ, ਫੇਰ ਨੀ ਨਿਕਲੇਆ ਜਾਂਦਾ ਇਕੱਠੇਆਂ।
ਹਾਂ, ਬਸ ਗਰਮੀ ਵਿੱਚ ਚ ਤੇ ਅਪਨਾ ਠੰਡੇ ਆਲੇ ਟਾਈਮ, ਠੰਡੇ ਇਲਾਕੇ ਚ ਚਲੇ ਜਾਓ, ਛੁੱਟੀਆਂ ਚ।
ਹੋਰ, ਬਈ ਛੁੱਟੀਆਂ ਚ ਕਿਵੇਂ ਨਿਕਲੀਏ? ਹੂ, ਗਰਮੀ ਚ' ਨਹੀਂ ਨਿਕਲਿਆ ਜਾਂਦਾ। ਚੰਗਾ ਨੀ ਲੱਗਦਾ ਨਿਕਲਣਾ।
ਹਾਂ। ਨਹੀਂ, ਥੋੜਾ ਟਾਈਮ- ਟੂਮ ਕੱਢ ਲ ਗਿਆ ਮੈਨੇਜ ਕਰੋ, ਆ ਜਾਓ। ਹੋਰ ਕੀ
ਬਸ ਇਏਦਾਂ ਹੀ ਆ ਹੁਣ ਦੇਖਾਂਗੇ। ਹੁਣ ਮੈਂ ਉਹੀ ਦੀਵਾਲੀ ਦੀ ਛੁੱਟੀਆਂ ਪੈਣਗੇ ਬੱਚਿਆਂ ਦੀ ਫੇਰ ਹੀ ਜਾਓਗੇ। ਹੂ। ਚਲੋ ਕੋਈ ਨੀ ਫੇਰ ਕਰਦੇ ਹਾਂ ਤੈਨੂੰ ਹੈਨਾ। ਫਰੀ ਹੋ ਮੈਂ ਕਿਹਾ ਫਰੀ ਹੋ ਕੇ ਕਰਦੀ ਹਾਂ ਤੁਹਾਨੂੰ। ਕਰਦੇ ਰਿਹਾ ਕਰੋ ਫੋਨ। ਹਾਂਜੀ। ਓਕੇ ਜੀ ਸਤਿ ਸ਼੍ਰੀਾਲ। ਸਤਿ ਸ਼੍ਰੀ ਅਕਾਲ। ਉਪਰ ਤੱਕ, ਉੱਪਰ ਨਹੀਂ, ਮਤਲਬ ਹਾਂ-ਹਾਂ।